ਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਹੁਤ ਵਧੀਆ ਤੁਹਾਡਾ
ਹਾਂਜੀ ਮੈਂ ਵੀ ਠੀਕ ਹਾਂ ਜੀ
ਹਾਂਜੀ ਹਾਂਜੀ ਨਾ ਸਾਡੇ ਵਿੱਚ ਲੋਹਰੀ ਰਹੀ ਹੈ ਬੜੀ
ਹਾਂਜੀ
ਉਹ ਆਵਾਜ਼ ਆ ਰਹੀ ਤੁਹਾਡੇ ਪਿੱਛੋਂ ਨਾ ਬੜੀ ਜ਼ਿਆਦਾ
ਹੁਣ ਦੇਖੋ ਠੀਕ ਹੈ ਫੈਨ ਚੱਲ ਰਿਹਾ ਸੀ ਫੈਨ ਚੱਲ ਰਿਹਾ ਸੀ ਫੈਨ ਦੀ ਆਵਾਜ਼ ਸੀਗੀ
ਜੀ ਜੀ ਹੋਰ ਦੱਸੋ ਵਧਿਆ ਜੀ
ਸਭ ਵਧੀਆ ਹਾਂਜੀ ਤੁਸੀਂ ਸੁਣਾਓ ਜੀ
ਹਾਂਜੀ ਬਹੁਤ ਸ਼ਾਨਦ ਇਹ ਕੱਲ੍ਹ ਪੁੱਜਦੀ ਤੁਹਾਡੇ
ਹਾਂਜੀ
ਹਾਂਜੀ ਮੈਂ ਪੁੱਛਦਾ ਹਾਂ ਠੀਕ ਹੈ ਜੀ ਤੇ ਫਿਰ ਮੈਨੂੰ ਨਾ ਬੜਾ ਪਸੰਦ ਹੈ ਪੜਨਾ ਕੋਈ ਵੀ ਨਿਊਜ਼ ਪੇਪਰ ਹੋਏ ਜਿਵੇਂ ਹਿੰਦੀ ਚ ਹੋਏ ਜਾਂ ਫਿਰ ਇੰਗਲਿਸ਼ ਹੋਏ ਅਮਰ ਉਜਾਲਾ ਪੰਜਾਬ ਕੇਸਰੀ ਠੀਕ ਹੈ ਜੀ ਤੇ ਫਿਰ ਹੁਣ ਦੇਖੋ ਛੋਟੀਆਂ ਹਾਂਜੀ ਹੁਣ ਬੱਚਿਆਂ ਦੀਆਂ ਛੁੱਟੀਆਂ ਚੱਲਦੀਆਂ ਨੇ ਤੇ ਫਿਰ ਮਤਲਬ ਕਿ ਮੈਂ ਇਹ ਸਲਾਹ ਦੇਣਾ ਚਾਹੂੰਦਾ ਸੀ ਸਾਡੇ ਬੱਚਿਆਂ ਨੂੰ ਨਿਊਜ਼ਪੇਪਰ ਸਿਖਾਉਣਾ ਚਾਹੀਦਾ
ਹਮ ਬਿਲਕੁਲ ਜੀ ਨਿਊਜ਼ ਪੇਪਰ ਤਾਂ ਹੁਣ ਆੱਜ ਕਲ ਬਿਲਕੁਲ ਉਹ ਖਤਮ ਹੀ ਹੋ ਗਿਆ ਹੈ ਨਿਊਜ਼ ਪੇਪਰ ਪਰ ਬੱਚਿਆਂ ਨੂੰ ਪਰਚਿਆਂ ਟਾਈਮ ਵੀ ਨਹੀਂ ਹੈ ਬੱਚਿਆਂ ਦੇ ਕੋਲੇ ਸਾਡੇ ਬੱਚਿਆਂ ਦੇ ਸਕੂਲ ਦੇ ਵਿੱਚ ਨਿਊਜ਼ ਪੇਪਰ ਸਿਖਾਉਣ ਲਈ ਬੱਚਿਆਂ ਨੂੰ ਪੜ੍ਹਾਉਣ ਲਈ ਕਿ ਬੱਚਿਆਂ ਨੂੰ ਸਵੇਰੇ ਨਿਊਜ਼ ਪੇਪਰ ਸਕੂਲ ਚ ਹੀ ਮਿਲਦਾ ਹੈ
ਜੀ ਹਾਂਜੀ
ਤਾਂ ਬੱਚਿਆਂ ਨੂੰ ਨਿਊਜ਼ਪੇਪਰ ਸਕੂਲ ਹੀ ਮਿਲਦਾ ਤਾਂ ਉਹਨਾਂ ਚੋਂ ਬੱਚਿਆਂ ਨੂੰ ਕੰਮ ਕਰਨ ਲਈ ਵੀ ਦਿੰਦੇ ਆ ਨਿਊਜ਼ਪੇਪਰ ਦੇ ਵਿੱਚੋਂ
ਹਾਂਜੀ ਠੀਕ ਹੈ
ਤਾਂ ਕਿ ਬੱਚੇ ਨਿਊਜ਼ਪੇਪਰ ਚ ਇੰਟਰਸਟ ਲੈਣ ਸਕਣ ਕਿ ਨਿਊਜ਼ਪੇਪਰ ਹੈ ਕਿ ਕਿਉਂਕਿ ਬੱਚਿਆਂ ਨੂੰ ਪਹਿਲੇ ਬਹੁਤ ਨਿਊਜ਼ਪੇਪਰ ਚੱਲਦਾ ਸੀ ਹੁਣ ਥੋੜ੍ਹਾ ਨਿਊਜ਼ਪੇਪਰ ਦਾ ਟਰੈਂਡ ਘੱਟ ਹੋ ਗਿਆ ਸਭ ਫੋਨ ਦੇ ਉੱਤੇ ਨਿਊਜ਼ ਲੈ ਲੈਂਦੇ ਆ ਟੀ ਵੀ ਦੇ ਉੱਤੇ ਉਹ ਨਿਊਜ਼ ਲੈ ਲੈਂਦੇ ਨੇ
ਦੇਖੋ ਮੇਰੀ ਤਾਂ ਇਹ ਸਵਾਲ ਹੈ ਕਿ ਹਾਂਜੀ ਦੇਖੋ ਮੈਨੂੰ ਤਾਂ ਇਹ ਸਲਾਹ ਜੀ ਕਿ ਨਿਊਜ਼ ਪੇਪਰ ਸਭ ਨੂੰ ਪੜਨਾ ਚਾਹੀਦਾ ਹੈ ਮਤਲਬ ਕਿ ਨਿਊਜ਼ ਪੇਪਰ ਨਾਲ ਕੀ ਹੁੰਦਾ ਹੈ ਜਿਵੇਂ ਗਵਰਮੈਂਟ ਕੋਈ ਨਿਊ ਪੋਲਿਸੀ ਲੈ ਕੇ ਆ ਰਹੀ ਹੈ ਉਹਦੇ ਬਾਰੇ ਚ ਪਤਾ ਹੁੰਦਾ ਹੈ ਠੀਕ ਹੈ ਜੀ ਕਰੰਟ ਅਫੇਅਰ ਸਭ ਕੁਛ ਪਤਾ ਹੁੰਦਾ ਹੈ ਠੀਕ ਹੈ ਅਗਰ ਬੱਚੇ ਨੂੰ ਇੰਗਲਿਸ਼ ਚ ਨਿਊਜ਼ ਪੇਪਰ ਪੜ੍ਹਨਾ ਆ ਜਾਏ ਤੇ ਉਹ ਸਮਝ ਲਓ ਫਿਰ ਤੋਂ ਮਤਲਬ ਕਿ ਅਮੈਰੀਕਨ ਕਲਚਰ ਵੀ ਸਮਝ ਸਕਦਾ ਹੈ ਚਾਈਨੀਜ਼ ਕਲਚਰ ਵੀ ਆਰਾਮ ਨਾਲ ਉਹਨੂੰ ਪਤਾ ਪਤਾ ਚੱਲ ਸਕਦਾ ਹੈ ਠੀਕ ਨਾ ਜੀ ਜੀ ਡੈਡੀ ਔਰ ਆਪਣੇ ਅ ਕਈ ਸਾਲ ਤੋਂ ਪੜ੍ਹਦੇ ਆ ਦੇਖ ਦੇਖ ਕੇ ਸਾਨੂੰ ਇੰਟਰਸਟ ਆਗਿਆ ਜੀ ਪਰ ਫਟ ਪ੍ਰੋਬਲਮ ਕੀ ਹੈਗੀ ਅੱਜ ਦੇਖੋ ਡਿਜੀਟਲ ਹੁਣ ਦੇਖੋ ਆਨਲਾਈਨ ਬੱਚੇ ਵਲੋ ਜਾਂ ਲੌਂਗ ਟਰਮ ਵਿਚ ਕਿ ਨਿਊਜ਼ ਕਿ ਪੜ੍ਹਦੇ ਨੇ ਕਿੰਨੀ ਦੇਰ ਤੱਕ ਨਿਊਜ਼ ਪੜ੍ਹਦੇ ਨੇ
ਊ ਤਾਂ ਗੱਲ ਤੁਹਾਡੀ ਸਹੀ ਤੇ ਲੇਕਿਨ ਮੈਂ ਤੁਹਾਨੂੰ ਦਸ ਰਹੀ ਨਾ ਸਾਡੀ ਸਾ ਜੱਲ ਨੂੰ ਇਸ ਚੀਜ਼ ਦਾ ਬਹੁਤ ਹੁੰਦਾ ਕਿ ਸਾਡੇ ਬੱਚੇ ਦੇ ਸਕੂਲ ਵਿੱਚ ਬਸ ਸਵੇਰੇ ਸਵੇਰੇ ਪਹਿਲੇ ਨਿਊਜ਼ ਲਈ ਥੋੜਾ ਪੰਜ ਮਿੰਟ ਨਿਕਾਲਦੇ ਆ ਸਵੇਰੇ ਪਹਿਲੇ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਸੁਣਾਏ ਜਾਂਦੇ ਹੈ ਦੱਸੇ ਜਾਂਦੇ ਦੁਨੀਆਂ ਦੇ ਵਿੱਚ ਕੀ ਹੋ ਰਿਹਾ ਪੰਦਰ ਮਿਨਤ ਸਾਡੇ ਬੱਚੇ ਦੀ ਅਸੈਂਬਲੀ ਦੇ ਵਿੱਚ ਸਵੇਰੇ ਸਕੂਲ ਚ ਜ਼ਰੂਰ ਦਿੰਦੇ ਹੈ ਤਾਂ ਕਿ ਬੱਚੇ ਨੂੰ ਪਤਾ ਚੱਲੇ ਦੁਨੀਆਂ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਔਰ ਬੱਚਿਆਂ ਨੂੰ ਹੋਮਵਰਕ ਦਿੰਦੇ ਆ ਨਿਊਜ਼ਪੇਪਰ ਦੇ ਵਿੱਚੋਂ ਹੀ। ਕੀ ਤੁਸੀਂ ਨਿਊਜ਼ ਲਿਖਣੀ ਹੈ ਡੇਲੀ ਦੀ ਕਿ ਸਪੋਰਟਸ ਦੇ ਵਿੱਚ ਕੀ ਹੋ ਰਿਹਾ ਹੈ ਔਰ ਇਕੋਨਮਿਕਸ ਦੇ ਵਿੱਚ ਕੀ ਚੱਲ ਰਿਹਾ ਹੈ ਤਾਂ ਬ ਬੱਚਿਆਂ ਨੂੰ ਤਾਂ ਕਾਫੀ ਸਕੂਲ ਵਾਲੇ ਨੇ ਮੈਨੂੰ ਲੱਗਦਾ ਕਿ ਸਾਡੇ ਬੱਚਿਆਂ ਨੂੰ ਤਾਂ ਕਾਫੀ ਜੋੜਿਆ ਨਿਊਜ਼ ਪੇਪਰ ਦੇ ਨਾਲ।
ਹਾਂਜੀ
ਹਾਂਜੀ
ਹਾਂਜੀ
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਮੈਨੂੰ ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ- ਹਾਂਜੀ ਹੁਣ ਠੀਕ ਆ
ਜੀ-ਜੀ ਮੈਂ ਤਾਂ ਇਹ ਕਹਿਦਾ ਦੇਖੋ ਮਤਲਬ ਬੇਸ਼ਕ ਇੰਗਲਿਸ਼ ਜੋ ਹੈ
ਆਵਾਜ਼ ਆਉਂਦਿਆਂ ਤੁਹਾਡੀ ਆਵਾਜ਼ ਬਹੁਤ ਘੱਟ ਘੱਟ ਹੋ ਰਹੀ ਹੈ ਥੋੜ੍ਹੀ ਦੇਰ ਆ ਰਹੀ ਹੈ ਆਵਾਜ਼ ਫੇਰ ਘੱਟ ਹੋ ਰਹੀ ਹੈ ਤੁਹਾਡੀ ਆਵਾਜ਼।
ਮੈਂ ਉਹ ਨਾ ਆਪਣੇ ਏਅਰਫੋਨ ਉਤਾਰ
ਹਾਂਜੀ-ਹਾਂਜੀ ਹਾਂ ਜੀ ਤਦੀ ਪ੍ਰੋਬਲਮ ਹੋ ਰਹੀ ਹੈ।
ਹਾਂਜੀ ਹੁਣ ਦੱਸੋ ਜੀ।
ਕਲੀਅਰ ਹੈ।
ਹਾਂਜੀ ਤੇ ਫੇਰ ਅਹ ਮੈਂ ਤਾਂ ਹਾਂਜੀ ਤੇ ਮੈਂ ਤਾਂ ਕਹਿੰਦਾ ਪਇਆ ਸੀ ਕਿ ਦੇਖੋ ਮਤਲਬ ਬੇਸ਼ਕਹ ਓਡਲਾਈਨ ਨਿਊਜ਼ ਪੇਪਰ ਹੋਏ ਜਾਂ ਫਿਰ ਔਫਲਾਈਨ ਨਿਊਜ਼ ਪੇਪਰ ਹੋਏ ਉਹਦੇ ਨਾਲ ਦੇਖੋ ਬੱਚੇ ਦੀ ਨੌਲੇਜ ਵੱਧਦੀ ਹੈ ਠੀਕ ਹੈ ਜੀ ਉਹਨੂੰ ਪੜ੍ਹਨਾ ਆਉਂਦਾ ਹੈ ਠੀਕ ਹੈ ਨਾ ਜੀ। ਤੇ ਫਿਰ ਦੇਖੋ ਹਾਂਜੀ ਅਗਰ ਦੇਖੋ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਸਾਨੂੰ ਤਾਂ ਬੜਾ ਸ਼ੌਕ ਹੈਗਾ ਜੀ ਨਿਊਜ਼ਪੇਪਰ ਪੜ੍ਹਨ ਦਾ ਬੇਸ਼ੱਕ ਉਹ ਇੰਗਲਿਸ਼ ਚ ਹੋਏ ਜਾਂ ਫਿਰ ਹਿੰਦੀ ਚ ਹੋਏ ਜੀ।
ਹਮ-ਹਮ ਬਿਲਕੁਲ-ਬਿਲਕੁਲ ਮੇਰੇ ਹਸਬੈਂਡ ਵੀ ਜ਼ਰੂਰ ਪੜ੍ਹਦੇ ਆ ਨਿਊਜ਼ ਸਵੇਰੇ ਲਗਾਈ ਹੋਈ ਏ। ਨਿਊਜ਼ ਪੇਪਰ ਹਸਬੈਂਡ ਜ਼ਰੂਰ ਮੇਰੇ ਪੜ੍ਹਦੇ ਹੈ। ਸਾਨੂੰ ਤਾਂ ਨਹੀਂ ਟਾਈਮ ਲੱਗ ਪਾਂਦਾ। ਲੇਕਿਨ ਹਸਬੈਂਡ ਜ਼ਰੂਰ ਪੜ੍ਹ ਲੈਂਦੇ ਆ।
ਹਾਂਜੀ ਸਹੀ ਕਹਿੰਦੇ ਵੀ ਉਹ।
ਕਿਉਂਕਿ ਸਾਡੇ ਪੇਰਟਸ ਵੀ ਜਦੋਂ ਅਸੀ ਛੋ ਛ ਸੀਗੇ ਪਹਿਲੇ ਤਾਂ ਇਹ ਸਭ ਸੀਗੇ ਨੀ ਇਹਨਾਂ ਟਰੈਂਡ ਦੇ ਵਿੱਚ ਤਾਂ ਨਿਊਜ਼ਪੇਪਰ ਹੀ ਚੱਲਦੀ ਸੀਗੀ। ਮਤਲਬ ਪੇਰੈਂਟਸ, ਜ਼ਰੂਰ ਅੱਧਾ ਘੰਟਾ ਕਢ ਦੇ ਸੀ ਗੇ। ਨਿਊਜ਼ ਪੇਪਰ ਸਾਰੀ ਪੜਨੀ ਹੀ ਪੜ੍ਹਨੀ ਹੈ, ਦੇਖਣਾ ਕੀ ਹੈ, ਕੀ ਨਹੀਂ, ਛੋਟੇ
ਜੀ। ਏਈ ਕਿਆ ਸੀ।
ਅਸੀਂ ਪਤਾ ਨੀ ਕੀ ਦੇਖਦੇ ਆ, ਹੁਣ ਸਮਝ ਆਂਦਾ ਕਿ ਜ਼ਰੂਰੀ ਹੈ, ਸਬਜ਼ੀਆਂ ਵੀ।
ਅਸੀਂ ਸਿੰਪ-ਜੀ
ਹਮ ਅਸੀਂ ਦੇਖਦੇ ਸੀਗੇ, ਆਪਾ ਪਤਾ ਨੀ ਇੰਨੀ ਦੇਰ ਪੜ੍ ਦਿੰਦੇ, ਨਿਊਜ਼ਪੇਪਰ। ਉਪਰ ਦੇ ਵਿੱਚ ਕੀ ਪੜ੍ਹ ਦੰਦੇ ਆ, ਹੁਣ ਪਤਾ ਲੱਗਦਾ ਕਿ, ਦੁਨੀਆਂ ਦੇ ਬਾਰੇ ਚ ਕਿੱਦਾਂ ਪਤਾ ਚੱਲਿਆਗਾ ਕਿ ਦੁਨੀਆਂ ਚ ਹੋ ਕੀ ਰਿਹਾ।
ਹੁੰ। ਬਿਲਕੁਲ, ਸਹੀ ਕਹਿੰਦੇ ਓ।
ਹਾਂ, ਕਿਉਂਕਿ ਅਲੱਗ- ਅਲੱਗ ਕੌਲਮ ਦਿੱਤਾ। ਹੁੰਦੇ ਨ, ਨਿਊਜ਼ਪੇਪਰ ਦੇ ਵਿੱਚ ਸਪੋਰਟਸ ਲਈ ਅਲਗ, ਗਕਰੈਂਨ
ਹਾਂਜੀ। ਜੀ- ਜੀ ਡਿਫਰਂਟ- ਡਿਫਰ ਜੀ। ਅਲਡੀਸ਼ਨ ਹੁੰਦੇ ਨੇ। ਡਿਫਰਂਟ-ਡਿਫਰੇਂਟ।
ਹਾਂਜੀ। ਆਰਟੀਕਲਸ ਦਿੱਤੇ ਹੁੰਦੇ ਏ, ਤੇ ਕਾਫੀ ਅੱਛਾ ਏ। ਨਿਊਜ਼ਪੇਪਰ ਪੜ੍ਹਨਾ ਬਟ, ਏਓ ਗੱਲ ਹੈ, ਕਿ ਸਾਨੂੰ ਟਾਈਮ ਨੀਂ ਲੱਗਦਾ ਨਿਊਜ਼ਪੇਪਰ ਦੇਖਣ ਦਾ, ਤਾਂ ਅਸੀਂ ਤਾਂ ਨਿਊਜ਼ ਟੀ ਵੀ 'ਚ ਈ ਦੇਖ ਲਈ ਦੀ ਹੈ।
ਜੀ। ਸਹੀ ਕਹਿੰਦੇ ਪਏ ਔਂ ਤੇ, ਹੋਰ ਦੱਸੋ ਜੀ? ਅੱਛਾ। ਇੱਕ ਗੱਲ ਹੋਰ ਪੁੱਛਣੀ ਸੀ? ਤੁਹਾਡੇ ਤੋਂ ਹਾਂਜੀ। ਮੈਂ ਪੁੱਛ ਰਿਹਾ ਸੀ ਜਿਵੇਂ ਹੁਣ ਮਤਲਬ ਕਿ, ਅ ਏਕ ਹਫ਼ਤੇ ਬਾਅਦ ਮੇਰਾ ਬਰਥਡੇ ਹੈਗਾ। ਜਨਮਦਿਨ ਹੈਗਾ, ਮੇਰਾ ਹਾਂਜੀ। ਤੇ, ਫਿਰ ਮੈਂ ਐ ਸੋਚ ਰਿਹਾ ਸੀ, ਕਿ ਮਤਲਬ ਕਿ ਹੁਣ ਪਾਰਟੀ ਮਤਲਬ ਕਿ ਦੇਖੋ ਪੂਰੇ ਸਾਲ ਚ, ਇੱਕ ਵਾਰ ਜਨਮਦਿਨ ਆਂਦਾ, ਬੰਦ ਦਾ ਠੀਕ ਹੈ ਜੀ।
ਹਾਂਜੀ।
ਹਾਂਜੀ ਤੇ, ਫਿਰ ਮੈਂ ਇਹ ਸਵਾਲ ਲੈ ਰਿਹਾ ਸੀ, ਕਿ ਮਤਲਬ ਕਿ ਇਸ ਟਾਈਮ ਬੰਦੇ ਨੂੰ ਸੇਵਿੰਗ ਕਰਨੀ ਚਾਹੀਦੀ ਹੈ ਯਾ ਫਿਰ ਮਤਲਬ ਕਿ, ਪ ਜਾਂ ਫੇਰ ਆਪਣੇ ਦੋਸਤਾਂ ਨੂੰ ਪਾਰਟੀ ਦੇਵੇ ਬੰਦਾ ਠੀਕ ਹੈ ਜੀ, ਪੈਸੇ ਉੱਥੇ ਖ਼ਰਚ ਕਰਦੇ ਠੀਕ ਹੈ ਜੀ। ਤੇ, ਫੇਰ ਮਤਲਬ ਕਿ ਹਾਂਜੀ। ਤੇ, ਫੇਿਰ ਬੰਦਾ ਮਤਲਬ ਕਿ, ਇਸ ਟਾਈਮ ਮਨੀ ਸੇਵਿੰਗ ਕਰੇ ਤੁਸੀਂ ਕੀ ਸਲਾਹ ਦਿੰਦੇ ਹੋ? ਜੀ।
ਦੇਖੋ ਜੀ, ਮੇਰੇ ਸਾਬ ਨਾਂ ਤਾਂ ਅੱਜ ਦੇ ਟਾਈਮ ਇਹਦੇ ਵਿੱਚੋ, ਅੱਜ ਨਲ ਦਾ ਮਾਹੌਲ ਚੱਲ ਰਿਹਾ, ਸੇਫ ਕਰਨਾ ਬਹੁਤ ਜ਼ਰੂਰੀ ਐ, ਅਜ ਦੇ ਟਾਈਮ ਚ। ਪਾਰਟੀ ਕਰੋ ਠੀਕ ਹੈ, ਥੋੜ੍ਹੀ-ਬਹੁਤ ਠੀਕ ਐ। ਇਹ ਇਨਾ ਜ਼ਿਆਦਾ ਖਰਚਾ ਨੀ ਕਰਨਾ ਚਾਹੀਦਾ ਕਿ, ਚਲੋ ਠੀਕ ਐ, ਫਰੈਂਡਸ ਐ, ਸੋਸਾਇਟੀ ਐ, ਉਹ ਵੀ ਟਾਈਮ ਰੱਖਣਾ ਪੈਂਦਾ ਹੈ ਹਨਾ ਦੋਨੋ ਤਰਫ ਰੱਖਣੇ ਪੈਂਦੇ ਐ। ਤ ਪਾਰਟੀ ਏਦਾਂ ਕਰੋ ਕਿ ਬਸ ਜ਼ਿਆਦਾ ਜ਼ਿਆਦਾ ਵੀ ਵੇਸਟ ਚੀਜ਼ ਨਾ ਹੋਏ ਕਿ ਦੋਸਤ ਵੀ ਆਪਣਾ ਦੇਖੋ ਅਸੀਂ ਵੀ ਜਾਂਦੇ ਹਾਂ ਜੋ ਕਿ ਸਾਨੂੰ ਬੁਲਾਉਂਦਾ ਹੈ ਤਾਂ
ਜੀ ਜੀ
ਕਿ ਸੋਸ਼ਲ ਸੁੋਸਾਇਟੀ ਦਾ ਵੀ ਜ਼ਰੂਰੀ ਹੈ
ਹਾਂਜੀ
ਹਨਾ ਤਾਂ ਮਤਲਬ ਬਹੁਤ ਜ਼ਿਆਦਾ ਖ਼ਰਚਾ ਨਾ ਕੀਤਾ ਜਾਏ ਥੋੜਾ ਬਹੁਤਾ ਖਰਚਾ ਕਰ ਲਿਆ ਜਾਏ ਕਿ ਚਲੋ ਮਤਲਬ ਠੀਕ ਹੈ ਪਾਰਟੀ ਵੀ ਹੋ ਗਈ ਉਹ ਦੋਨੋ ਆਪਣੇ ਦੋਨੋ ਤਰਫ ਰੱਖ
ਹਾਂ ਹਾਂਜੀ ਜੀ ਜੀ ਦੇਖੋ ਪਾਰਟੀ ਆ ਕੇ ਤੁਸੀਂ ਪੰਜ ਚਾਰ ਖਰਚ ਕਰੋ ਦਸ ਹਜ਼ਾਰ ਜਾਂ ਵੀਹ ਹਜ਼ਾਰ ਬੰਦਿਆਂ ਵਾਸਤੇ ਤਾਂ ਵੀ ਉਹ ਘੱਟ ਹੀ ਹੈਗਾ
ਬਿਲਕੁਲ ਬਿਲਕੁਲ ਵੈ ਵੇਲਉ ਹੀ ਨੀ ਅਜ ਕੱਲ ਤਾਂ ਬਿਲਕੁਲ ਵੀ ਵੈਲਿਊ ਹੀ ਹੈ ਪੰਜ ਹਜ਼ਾਰ ਤਾਂ ਕੁੱਛ ਵੀ ਰਹੇ ਨੀ ਗਿਆ ਅੱਜਕਲ
ਹਾਂਜੀ ਸਹੀ ਕਹਿੰਦੇ ਓ
ਹੁਣ ਤੁਸੀਂ ਖਾਣਾ ਆਰਡਰ ਕਰਲੋ ਜਾਂ ਕੁੱਛ ਵੀ ਆਰਡਰ ਕਰ ਲੋ ਪਤਾ ਨੀ ਲੱਗਦਾ ਪੰਜ ਹਜ਼ਾਰ ਕਿੱਥੋਂ ਹੋਏ ਟੈਕਸ ਇੰਨੇ ਵਧ ਗਏ ਜੀ ਐਸ ਟੀ ਇੰਨੇ ਵਧ ਗਏ ਕਿਸੀ ਰੈਸਟੂਰੈਂਟ ਚ ਖਾਣਾ ਖਾਣ ਚਲੇ ਜਾਓ ਦੇਖ ਲੋ ਤੁਹਾਨੂੰ ਬੈਠਣ ਦਾ ਚਾਰਜ ਅਲੱਗ ਹੈ ਤੁਸੀਂ ਬੈਠ ਕੇ ਖਾਣਾ ਖਾ ਰਹੇ ਹੋ ਉਹਦੇ ਚਾਰਜਸ ਅਲੱਗ ਨੇ ਹਰ ਇੱਕ ਚੀਜ਼ ਤੇ ਤੁਸੀਂ ਕੋਈ ਖਾਣ ਦੀ ਚੀਜ਼ ਲੈ ਲਓ ਸਭ ਉੱਪਰ ਜੀ ਐਸ ਲੱਗਣਾ ਹੀ ਲੱਗਣਾ ਹੈ
ਜੀ ਜੀ ਸਹੀ ਕਹਿੰਦੇ ਪਏ ਹੋ
ਹਾਂਜੀ
ਉਹ ਵੀ ਫੁਲ ਅਮਾਊਂਟ
ਹਾਂ
ਹਾਂਜੀ ਹਾਂਜੀ ਬੋਲੀਏ
ਹਾਂ ਬਸ ਮੈਂ ਕੈਸੀ ਮਤਲਬ ਪਾਰਟੀ ਤਾਂ ਅਸੀਂ ਕਰਦੇ ਹਾਂ ਤਾਂ ਆਪਣੇ ਬੱਚਿਆਂ ਲਈ ਵੀ ਕਰੀ ਦੀ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਘਰੇ ਹੀ ਜ਼ਿਆਦਾ ਆਪਣਾ ਜੋ ਵੀ ਹੈ ਆਪਣਾ ਬਣਾ ਬਣੂ ਕੇ ਜੋ ਵੀ ਹੈ ਘਰੇ ਆਪਣਾ ਕਰ ਲਈਏ ਇੰਜੋਏ ਬੱਚਿਆਂ ਦੇ ਨਾਲ
ਹਾਂਜੀ ਹਾਂਜੀ ਸਹੀ ਕਹਿੰਦੇ ਜਿਵੇਂ ਦੇਖੋ ਬੰਦੇ ਹੁਣ ਜਾਂਦੇ ਨੇ ਪੀਜ਼ਾ ਖਾਂਦੇ ਨੇ ਬਰਗਰ ਲੈਂਦੇ ਨੇ ਠੀਕ ਹੈ ਜੀ ਔਰ ਅਗਰ ਤੁਸੀਂ ਵਧੀਆ ਵਧੀਆ ਬਰਗਰ ਵੀ ਲੈਂਦੇ ਉਹ ਫਿਰ ਵੀ ਉਹ ਸੌ ਰੁਪਏ ਤੋਂ ਘੱਟ ਨਹੀਂ ਆਉਂਦਾ ਠੀਕ ਹੈ ਜੀ ਤੇ ਫਿਰ ਹਾਂਜੀ ਤੇ ਪਤਨੀ ਮਤਲਬ ਕਿ ਕਿਵੇਂ ਬਰਗਰ ਬਣਾਇਆ ਬਣਾਉਂਦੇ ਠੀਕ ਹੈ ਬੰਦਾ ਮਤਲਵ ਹਮੇਸ਼ਾ ਇਸ ਡਾਊਟ ਤੇ ਰਹਿੰਦਾ ਕਿ ਇਹ ਬਰਗਰ ਕਿੰਝ ਬਣਿਆ ਦਾ ਹੈ ਠੀਕ ਹੈ ਜੀ ਅਗਰ ਤੁਸੀਂ ਬਾਹਰ ਢੇਲੇ ਚ ਦੇਖ ਰਹੇ ਹੋ ਠੀਕ ਹੈ ਜੀ ਕੋਈ ਇਹ ਜੋ ਰੇਹੜੀਆਂ ਲੱਗ ਕੀ ਹੁੰਦੀਆਂ ਨੇ ਜੀ ਕੇ, ਟ੍ਰੈਫਿਕ ਨਾਲ ਪੂਰਾ ਡਸਟ ਅੰਦਰ ਜਾਂਦਾ ਹੈ, ਠੀਕ ਹੈ, ਜੇ ਬੰਦੇ ਨੂੰ ਐ ਨੀ ਦਿਖਦਾ। ਬੰਦੇ ਨੂੰ ਇਹ ਦਿਖਦਾ, ਕਿ ਆਰਾਮ ਚਾਹੀਦਾ ਬਸ, ਕੌਣ ਕਾਰ ਬਣਾਏ ਕੌਣ ਹਾਂਜੀ, ਰੋਮੈਟੀਰੀਅਲ ਕੌਣ ਲੈ ਕੇ ਆਏ, ਕੌਣ ਬਣਾਏ।
ਬਿਲਕੁਲ ਇਹ ਤਾਂ ਅੱਜ ਕੱਲ ਦੀ ਹੈ ਹੀ ਹੈ, ਬਟ ਏਇਕ ਹੈ ਕਿ ਚਲੋ ਸੌ ਰੁਪਇਆ ਖਰਚ ਕਰਲਓ, ਫਿਰ ਮੇਹਨਤ ਨਾ ਕਰਨੀ ਪਵੇ। ਲੇਕਿਨ ਬੱਚਿਆਂ ਦੀ ਹੈਲਥ ਨੂੰ ਨੁਕਸਾਨ ਕਰਦੀ ਹੈ ਨਾ ਇਹ ਚੀਜ਼
ਜੀ ਸਹੀ ਕਹਿੰਦੇ ਪੇ ਔ, ਔ ਮੇਰੀ ਅਹਮਤ ਇੱਧਰ ਕੀਨੁ ਹੈਗੇ ਨੇ ਔ ਮਤਲਬ ਕਿ ਉਹ ਸਭ ਕੁਝ ਬਣਾ ਲੈਂਦੇ ਨੇ, ਗੋਲ ਗੱਪੇ ਦਾ ਪਾਣੀ, ਹੋਰ ਆ ਗੋਲ ਗੱਪੇ ਹੋ ਗਏ, ਟਿੱਕੀਆਂ ਹੋ ਗਈ, ਤੇ ਅਸੀਂ ਨਾ ਮਤਲਬ ਕਿ ਇੰਨਾ ਤੋਂ ਖਾਣਾ ਜ਼ਿਆਦਾ ਪ੍ਰੈਫਰ ਕਰਨੇ ਆਂ, ਨਾ ਕੀ ਬਜ਼ਾਰ ਦਾ।
ਬਿਲਕੁਲ ਸਹੀ ਗੱਲ ਹੈ। ਬਹੁਤ ਵਧੀਆ ਫਿਰ
ਆ ਹਾਂ
ਘਰ ਦੀ ਬਣੀ ਚੀਜ਼ ਦੀ ਕੋਈ ਰੀਸ ਹੀ ਨਹੀਂ ਹੈ।
ਹਾਂਜੀ, ਹੋਰ ਤੁਸੀ ਦੱਸੋ ਤੁਸੀਂ ਮਤਲਬ ਕੀ ਕੁਛ, ਜੀ ਕੁਕਿੰਗ ਕਰ ਲੈਂਦੇ ਹੋ ਮਤਲਬ ਕਿ ਫਾਸਟ ਫੂਫ ਵਗੈਰਾ, ਬਾਹਰ ਦਾ ਕੁਛ।
ਦੇਖੋ ਅੱਜ ਕਲ ਤਾਂ ਸਭ ਕੁਛ ਹੀ ਬਣਾਉਣਾ ਆਸਾਨ ਹੋ ਗਿਆ, ਜਦ ਦਾਂ ਐ, ਸੋਸ਼ਲ ਮੀਡੀਆ ਤੇ ਸਭ ਕੁਛ ਹੀ ਅੱਜ ਕਲ ਅਵੇਲੇਬਲ ਹੈ। ਕੁਛ ਪਾਲੋ ਸਭ ਕੁਛ ਸਾਹਮਣੇ ਸਾਰੀ ਰੈਸਿਪੀ ਆ ਜਾਂਦੀ ਹੈ। ਜੋ ਮਰਜੀ ਬਣਾ ਲਿਆ ਅੱਜ ਕੱਲ ਸਾਰੇ ਕੁਕ ਬਣ ਜਾਂਦੇ ਨੇ।
ਜੀ-ਜੀ ਸਹੀ ਕਹਿ ਰਹੇ ਹੋ, ਨਾ।
ਬਣਾਉਣਾ ਅੱਜ ਕੱਲ ਸਭ ਕੁਛ ਇੰਗ੍ਰਡੀਐਂਟਸ ਕੀ, ਬਣਾਉ ਦੀ ਰੈਸਿਪੀ ਕੀ, ਸਭ ਕੁਛ ਮਿਲ ਜਾਂਦਾ ਅੱਜ ਕੱਲ ਤਾਂ।
ਹਾਂਜੀ।
ਬੱਚੇ ਸਵੇਰੇ ਸਕੂਲ ਦਾ ਲੰਚ ਬੋਕਸ ਵੀ ਲੈ ਕੇ ਜਾਂਦੇ, ਤੇ ਉਨਾਨੂੰ ਫੈਸੀ ਲੰਚ ਬੋਕਸ ਚਾਹੀਦਾ ਡੇਲੀ, ਅਸੀਂ ਤਾਂ ਆਪਣੇ ਟਾਈਮ ਤੇ ਤਾਂ ਲੈ ਗਏ ਜੀ, ਚਲੋ ਜੀ ਅਚਾਰ ਲੈ ਗਏ। ਰੋਟੀ ਲੈ ਗਏ। ਹੁਣ ਅੱਜ ਕੱਲ੍ਹ ਦੇ ਬੱਚੇ ਤੇ ਇਦਾਂ ਲੰਚ ਵੀ ਲੈ ਜਾ ਕੇ ਨੀ ਖੁਸ਼।
ਬਿਲਕੁਲ ਸਹੀ ਹੈ, ਤੁਸੀਂ ਹਾਂ, ਜੀ ਹਾਂ, ਇਹ ਗੱਲ ਅਲਗ ਹੈ, ਕਿ ਤੁਸੀ ਪੰਜ ਪੈਕੇਟ ਕੁਰਕੁਰੇ ਪਕੜਾ ਦੋ, ਔ ਆਰਾਮ ਨਾਲ ਖਾ ਲੈਣਗੇ, ਪਰ
ਹਾ, ਨਹੀਂ ਲੇਕਿਨ ਹੁਣ ਸਕੂਲ ਦੇ ਵਿੱਚ ਤਾਂ ਇਹ ਸਭ ਚੀਜ਼ਾਂ ਵੀ ਮੰਨਾ ਹੈ। ਕੀ ਨਹੀ ਖਾਣੀਆਂ, ਹੈਲਦੀ ਔਪਸ਼ਨਸ ਲੈ ਕੇ ਆਓ। ਹਾਂ ਹਾਂਜੀ। ਹਾਂਜੀ। ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ। ਔਕੇ ਜੀ।